ਹੈਲੋ। ਇਹ ਚੱਖਣ ਨੂੰ ਨੀ ਹੈਗਾ ਟਾਸ। ਸਤਿ ਸ਼੍ਰੀ ਆਂ ਕਾਲ ਜੀ, ਚੱਕਣ ਨੂਨੀ ਹੈਗਾ।
ਏਦੇ ਚ ਈ ਲੱਗ ਰਹੀ ਏ ਬਕਵਾਸ ਪਾਣ ਨੂੰ
ਏਨੀ ਇਜ਼ਤ ਦੇਣ ਦੀ ਆਦਤ ਨੀ ਨਾ ਹੈਗੀ ਇੱਕ ਦੂਜੇ ਨੂੰ ਆ ਤਾਂ ਕਰਕਾ ਸ ਸਸ਼ੀ ਕਾਲ ਹਾਰਮੋਨ ਜੀ
ਕਿਵੇਂ ਹੋ
ਅ ਹਾਂ ਉਹ ਤੀ ਹ ਕੋਲਾਂ ਮੈਨੂੰ ਬੋਰੀਆਂ ਕਰਦੀ ਹੀ ਆ
ਕਿਵੇਂ ਹੋ ਜੀ ਤੁਸੀਂ?
ਮੈਂ ਠੀਕ ਆ ਮੈਂ ਤੂੰ ਪਹਿਲਾਂ ਕੋਲ ਟਰਾਈ ਕਰਦੀ ਫਿਰ ਉਹਨਾ ਨੇ ਕਿਹਾ ਵੀ ਤੇਰਾ ਟਾਸ ਕੰਪਲੀਟ ਹੋ ਗਿਆ ਵੀ ਤੁਸੀਂ ਕਾਲ ਨੀ ਕਰ ਸਕਦੇ ਹੁਣ ਇਸ ਬੰਦੇ ਨੂੰ
ਹਮ ਔਰ ਰੀਫਰੈਸ਼ ਕਰ ਲੈ ਪਰ ਰੀਫਰੈਸ਼ ਕਰ ਲਿਆ ਕਰ
ਅੱਛ ਮਤਲਬ ਤ ਇੰਨੀ ਕਮੀ ਤਾਂ ਚੱਕ ਸਕਦੀ
ਹਾਂ, ਹਾਂ, ਹਾਂ, ਹਾਂ।
ਮੇਰੀਆਂ ਇਸ ਨੰਬਰ ਤੇੈਨੂੰ ਸਿਰਫ਼ ਇਸ ਨੰਬਰ ਤੇ ਮੈਂ ਉ ਨਾ ਕੁੜੀ ਔ ਕੁੜੀ ਕਹਿੰਦੀ ਮੈਂਰਾ ਨਾਮ ਨੀ ਪੁੱਛਿਆ ਵਇਆ ਸੀ, ਉਸਕਾ ਹੁਣ ਅਗਲੀ ਵਾਰ ਪੁੱਛਾਂਗੀ ਉਹਨੇ ਮੈਨੂੰ ਕਿਹਾ। ਅੱਛਾ, ਉਨੇ ਮੈਨੂੰ ਕਿਹਾ ਕ ਦੀਦੀ ਛੇ ਕੋੌਲਾ ਕਰ ਸਕਦੇ ਹੇਗਾ ਕੇਂਦੀ ਆਪਾਂ ਇੱਕ ਬੰਦੇ ਨੂੰ।
ਹਾਂ ਛੇ ਕੋਾਲਸ ਕਰ ਸਕਦੇ ਹਾਂ ਬਟ ਯਾਰ ਪਤਾ ਕੀ ਗੱਲ ਹੋਈ ਆ ਉਹਦੇ ਨਾ ਮੈਂ ਰੀਫਰੈਸ਼ ਕਰਾਉਂਗੀ ਅਕਾਊਂਟ ਉਦਾ
ਨਈ ਤੋਂਥੋ ਡੇ ਅਕਾ ਉਦੇ ਸਰਬਰ ਪ੍ਰੋ
ਭੂਆ ਦੀ ਕੁੜੀ ਹਾਂ ਨੈਟਵਰਕ ਪ੍ਰੋਬਲਮ ਏ ਉਦੇ ਕਰਕੇ ਹੋ ਰਿਹਾ
ਤਾਂ ਕਰਕੇ ਥੋੜਾ ਪ੍ਰੋਬਲਮ ਹੁੰਦੀ ਆ
ਹਾਂ ਮੈਂ ਕਿਹਾ ਸੀ ਉਨੂੰ ਬਾਕੀ ਕੋਈ ਨੀ ਨੰਬਰ ਹੈਗਾ ਨਾ ਫੇਰ ਕਰ ਲੀ ਤੂੰ ਠੈਰ ਕੇ
ਨਈ ਮੈਂ ਵੀ ਕਰ ਲੂ ਉਹ ਵੀ ਕਰ ਲੂਗੀ ਉਦਾ ਵੀ ਕੰਪਲੀਟ ਹੋ ਜਾਣਗੇ ਛੇ ਮੇਰੇ ਵੀ ਹੋ ਜਾਣਗੇ ਪੂਰੇ ਤਾਂ ਕਰਕੇ ਹਾਂ ਹਾਂ
ਦੋਨੋ ਕਰ ਲਿਓ ਇੱਕ ਦੂਜੇ ਨੂੰ ਤੇ ਤੁਹਾਡੇ ਦੋਨਾਂ ਦੇ ਹੀ ਹੋ ਜਾਣਗੇ।
ਬਿਲਕੁਲ ਜਾਿ ਹੋਜੂਗਾ ਹੁਣ ਮੈਨੇ ਤਾਂ ਉਹਨੂੰ ਇੱਕ ਕਰ ਲਈ ਮੇਰੇ ਤਾਂ ਲੱਗ ਗਈ ਤੀ ਨੌ ਵਜਈ ਜਦ ਉ ਕਰਨ ਲੱਗੀ ਉਦੇ ਬਾਰ ਨੂੰ ਉਹਦੀ ਬਾਰੀ ਪ੍ਰੋਬਲਮ ਹੋਣ ਲੱਗ ਗਈ ਹਰ ਨੀ ਗੱਲ ਦੱਸ ਵੀ ਮੈਂ ਮੇਰੀ ਹੁਣ ਮੇਰੀ ਭੈਣ ਆ ਕੀ ਮੇਰੀ ਭੈਣਾਂ ਨੂੰ ਮੈਂ ਐਡ ਤਾਂ ਕਰਵਾ ਰਹੀ ਹਾਂ ਦੋ ਭੈਣਾ ਹਜੇ ਉਹਨਾਂ ਦੋਨਾਂ ਨੂੰ ਕਿਹਾ ਮੈਨੇ ਵੀ ਤੁਸੀਂ ਐਡ ਹੋ ਜਾਓ ਤੇ ਮੈਂ ਵੀ ਉਹ ਡੇਲੀ ਨੀ ਹੈ ਯੂਜ ਮਤਲਬ ਉਹ ਜੂਜ ਨੀ ਕਰ ਸਕਦੀ
ਥੋੜਾਮ ਥੋੜਾ ਨੈਟਵਰਕ ਚ ਹੋ
ਤੇ ਪਰਮਾ ਚ ਤਾਂਹ ਕਰਨਾ।
ਉ ਯਾਰ ਐਵੇਂ ਨੀ ਮਤਲਬ ਜਦ ਮਰਜ਼ੀ ਜਦੋਂ ਵੀ ਟਾਈਮ ਲੱਗੇ ਨਾ ਉਦੋਂ ਹੈਲੋ
ਗਲ ਦੱਸ ਓਦਣ ਕੇਰੀ ਹੋੋ ਤੇ ਇਹਦੇ ਧਰੀ ਮੈਂ ਕੰਪਲੀਟ ਹੋ ਗਏ।
ਹੈਲੋ
ਤੂੰ ਕਿਹਨੂੰ ਹਨ ਤੇਰੇ ਕਿੱ ਤੇ ਕੰਪਲੀਟ ਹੋ ਕੇ ਮੈਨੂੰ ਅਡਵਾਈਸ ਤਾਂ
ਮੇਰਾ ਪਤਾ ਕੀ ਆ ਮੈਂ ਗਰੁੱਪ ਚ ਮੈਸੇਜ ਕਰਤਾ ਮੈਂ ਕਿਯਾ ਵੀ ਕੋਈ ਫਰੀ ਹੈਗਾ ਮੈਂ ਕਿਯਾ ਕਾਲ ਲਈ ਤੇ ਮੈਨੂੰ ਏੰਨੇ ਸਾਰੇ ਮੈਸੇਜ ਆਏ ਕੁੜੀਆਂ ਦੇ ਫੇਰ ਮੈਂ ਊਨਾ ਨਾਲ ਕਾਲ ਕਰ ਲੀ।
ਹੁਣ ਕੁਡੀ ਦੇ ਨਾਲ ਵੀ ਗੱਲ ਕਰੀ ਤੀ ਹੈਲੋ ਹੈਲੋ ਹੈਲੋ
ਮੈਂ ਕਿਹਾ ਨੈਟਵਰਕ ਚ ਹੋ ਥੋੜਾ ਹੈਲੋ
ਸ਼ੀਦਾਂਖ ਤੇ ਗੱਲ ਕਰ ਲੇ ਹੈਲੋ
ਹੈਲ, ਹੈਲੋ, ਹੈਲੋ
ਹੁਣ ਆ ਰਹੀ ਐ।
ਹਾਂ ਆਰੀ ਆ।
ਮੈਂ ਕਹਿ ਤੀ ਮੈਂ ਕਿਹਾ, ਵੀ ਮੈਂ ਸਰਬਜੋਤ ਨੂੰ ਵੀ ਕਿਹਾ ਤੀ ਕੱਲ
ਹੂੰ,
ਸਰਬਜੋਤ ਕਹਿੰਦੀ, ਮੈਂ ਤੈਨੂੰ ਦਿਨ-ਦਿਨ ਚ ਕੌਲ ਕਰੂੰਗੀ। ਮੈਨੂੰ ਉਹਦੀ ਕੋਈ ਕੌਲ ਨੀ ਆਈ।
ਹੂੰ,
ਫਿਰ ਮੈਂ ਅਕਵਿੰਦਰ ਨੂੰ ਕਰਿਆ ਸੀ, ਅਕਵਿੰਦਰ ਕਹਿੰਦੀ-ਕਹਿੰਦੀ ਮੈਂ ਤੇਰੇ ਨਾਲ ਕਾਲੂੰ ਗੱਲ ਕਰੂੰ, ਕਹਿੰਦੀ ਮੈਨੂੰ ਕਾਲੂ ਛੁੱਟੀ ਆ।
ਹਾਂ, ਹੁਣ ਦੇਖੋ ਵੀ ਐਡ ਹੋਣਗੀਆਂ, ਕਿ ਨਹੀਂ।
ਪੁਨੀਤ ਨੂੰ ਕਰ ਲਾ, ਸ਼ਨੀਵਾਰ ਐ ਐਤਵਾਰ ਦੀ ਪਨੀਤ ਨੂੰ ਛੁੱਟੀ ਹੁੰਦੀ ਆ, ਮੰਨ ਜੂਗੀ।
ਹੂੰ, ਦੇਖਦਿਆਂ।
ਯਾਰ ਮੇਰੇ ਕੋਲ ਪਰੂਫ ਆ ਨਾ, ਮੇਰੇ ਕੋਲ ਮੇ ਦੇਖ ਮੇਰੀ ਪੇਮੈਂਟ ਆ ਰਹੀ ਆ, ਮੇਰੇ ਕੋਲ।
ਤੇਰੀ ਪੇਮੈਂਟ ਤੇਨੇ ਵੰਨ ਟੈਮ ਵੰਨ ਟਾਈਮ ਵੌਚ ਕਰੀ ਆ, ਮੈਂ ਹਰਸ਼ ਨੂੰ ਦਿਖਾਣ ਲੱਗੀ, ਇੰਨੇ ਚ ਉੜ ਗਈ। ਹਾਂਜੀ ਮੈਨੂੰ ਕਹਿਰਾ, ਕਹਿਰਾ-ਕਹਿਰਾ ਕਿੰਨੇ ਪੈਸੇ ਆਏ ਆ। ਮੈਂ ਉਹਨੂੰ ਦਿਖਾਣ ਲੱਗੀ ਉਡੇ ਗਈ, ਕਹਿੰਦਾ-ਕਹਿੰਦਾ ਮੇਰੇ ਹਾਂਜੀ, ਕਹਿਰਾ ਮੇਰਾ ਮੇਰੇ ਮੇਰਾ ਬੈਂਕ ਕਾ ਯੂਪੀ ਆਈ ਵਗੈਰਾ, ਮੇਰੇ ਕੋਲ ਚੱਲਦਾ ਨੀ ਨਾ। ਤੇ ਮੈਂ ਕਿਹਾ-ਮੈਂ ਕਿਹਾ ਵੀ ਤੂੰ ਤੇ ਮੈਂ ਟੈਸ਼ਨ ਲੇ, ਮੈਂ ਤੇਰਾ ਯੂ ਪੀ ਆਈ ਦੇ ਦੂੰ ਭਾਈ।
ਹੂੰ-ਹੂੰ- ਹੂੰ।
ਹਾਂ ਮਹਾਂ ਚਲੋ ਕੋਈ ਨੀ, ਮੈਂ ਤੂੰ ਮੇਰਾ ਯੂ ਪੀ ਆਈ ਦੇ ਦੀ।
ਹਾਂ ਸੱਚ ਤੇਰੇ ਪੇਮੈਂਟ ਅ ਪੇਮੈਂਟ ਤੇ ਕਲਿੱਕ ਕਰਕੇ, ਦੋ ਰੁਪਏ ਬਾਏ ਕਰ ਲੀ ਯਾਰ।
ਪੇਮੈਂਟ ਤੇ ਸਵਾ ਕਲਿੱਕ ਕਰੂੰਗੀ, ਹਜੇ ਤਾਂ ਮੇਰੇ ਪੰਜ ਮਸੀ ਪੂਰੇ ਹੋਇਆ, ਕੱਲ ਤੇਰੀ ਭੈਣ ਨਾਲ ਪੰਜ ਪੂਰੇ ਹੋਏਆ।
ਅਹ ਯਾਰ ਪੇ ਦੋ ਰੁਪਏ ਤਾਂ ਬਾਏ ਕਰਨੇ ਪੈਣਗੇ ਨਾ, ਉਹ ਤੋਂ ਬਾਦ ਤੈਨੂੰ ਪੇਮੈਂਟ ਆਣੀ ਸਟਾਟ ਹੋਜੂਗੀ, ਦੋ- ਦੋ ਰੁਪ ਰਪਏ ਤਾਂ ਬਾਏ ਕਰ।
ਬਾਏ ਮਤਲਬ ਕਿੱਥੇ ਤੋਂ ਕਰਾਂ।
ਪੇਮੈਂਟ ਤੇ ਕਲਿੱਕ ਕਰੇਗੀ, ਉਥੇ ਯੂ ਪੀ ਆਈ ਆਈ ਡੀ ਭਰਦੀ। ਉੱਥੋ ਤੇਰੇ ਦੋ ਰੁਪਏ ਅਕਾਊਂਟ ਚ ਚਲੇ ਜਾਣਗੇ।
ਇੱਕ ਮਿੰਟ ਮੈਂ ਕਰਕੇ ਦੇਖਾ ਹੁਣ, ਤੇਰੇ ਕੌਲ ਚਲਦੇ- ਚਲਦੇ ਹੋਜੂ।
ਹੁਣ ਕਿੱਥੇ ਕਰ ਲਈ ਕੌਲ, ਨਹੀਂ ਚੱਲਦੇ-ਚੱਲਦੇ ਨੀ ਹੋਣੀ।
ਅੱਛਾ, ਉੱਥੇ ਫੇਰ ਮੈਨੇ ਆਪ ਦੇ ਪੈਸੇ ਦੇਣੇ ਆ, ਕ ਕਿਵੇੇ ਕਰਨੇ ਆ।
ਨਹੀਂ- ਨਹੀਂ, ਯੂ ਪੀ ਆਈ ਆਈ ਡੀ ਭਰਨੀ ਆ, ਤੂੰ ਮੈਨੂੰ ਸਕਰੀਨ ਸ਼ੋਟ ਸੈਂਡ ਕਰਦੀ, ਮੈਂ ਤੈਨੂੰ ਸਮਝਾ ਦੂੰਗੀ।
ਮੇਰੇ ਕੋਲ ਯੂ ਪੀ ਆਈ ਆਈ ਡੀ ਨੀ ਹੈਗੀ, ਮੈਂ ਯੂ ਪੀ ਆਈ ਯੂਜ ਨੀ ਕਰਦੀ ਵਗੈਰਾ ਕੋਈ।
ਆਸ਼ੂ ਦੀ ਹੋਣੀ, ਆਸ਼ੂ ਦੀ ਹੋਣੀ, ਆਸ਼ੂ ਦੀ ਲੈ ਲਈ।
ਚੱਲ, ਫੇਰ ਤਾਂ ਮੇਰੇ ਛੋਟੇ ਭਾਈ ਨੂੰ ਫਾਇਦਾ ਹੋਏਗਾ।
ਹਾਂ, ਕੋਈ ਨੀ ਲੈ ਲਈ ਉਹਦੇ ਤੋਂ, ਕਹਿ ਮੈਨੂੰ ਦੇ ਮੇਰੇ।
ਉਹ ਤੇ ਠੀਕ ਆ, ਉਹ ਤਾਂ ਉਹ ਤਾਂ ਸੋਂਕਾਂ ਉਹਨੂੰ ਬੱਸ ਆਊਗਾ ਤ ਮੈਨੂੰ ਤਾਂ ਦੇ ਦਿੰਦਾ, ਮੈਂ ਦਿੰਦੀ ਆਂ ਉਹਨੂੰ ਕਿਉਂਕਿ ਮੇਰੇ ਕੋਈ ਖਰਚਾ ਨੀ ਹੈਗਾ, ਉਹਦੇ ਖਰਚੇ ਹੈਗੇ ਨੇ, ਤਾਂ ਉਹ ਕਰਕੇ ਉਸਨੂੰ ਆਵਦੀ ਬੜੀ ਭੈਣ ਦਾ ਬਹੁ ਜਿਹੜੀ ਮੈਨੂੰ ਪੇਮੈਂਟ ਮਿਲਦੀ ਐ, ਮੈਂ ਉਸਨੂੰ ਦੇ ਦਿੰਨੀ ਆਂ। ਹੋਰ, ਕਿਉਂਕਿ ਮੇਰਾ ਸਿਰਫ ਫੋਨ ਦਾ ਰਿਚਾਰਜ-ਰਿਚਾਰਜ ਆ। ਉਹ ਤੋਂ ਇਲਾਵਾ ਮੇਰਾ ਕੋਈ ਕੰਮ ਨੀ ਹੈਗਾ। ਫੇਰ ਉਹ ਤਾਂ ਕਰਕੇ ਫੇਰ ਆ, ਬਸ ਉਹ ਆਪਣਾ
ਅੱਛਾ- ਅੱਛਾ
ਹੋ ਗਿਆ, ਤਾਂ ਕਰਕੇ ਮੇਰਾ ਸਿਰਫ ਰਿਚਾਰਜ-ਰਿਚਾਰਜ ਕਰਵਾ ਦਿੰਦਾ, ਬਾਕੀ ਜਿਹੜੇ ਬਚਦੇ ਨੇ ਪੈਸੇ ਉਹਦੇ ਕੋਲ ਰਹਿੰਦੇ ਨੇ। ਐਂ ਤਾਂ ਠੀਕ ਆ, ਪਰ ਉਹਨੇ ਕਰਨਾ ਵੀ ਕੀ ਐ। ਖਾਂਦਾ ਪੀਦਾ ਤਾਂ ਘੱਟ ਵੱਧ ਐ, ਮੇਰੀ ਇਹ ਹੁਣ ਤੇਰੇ ਕੋਲ ਛੇਵੀਂ ਕੋਲ ਲੱਗ ਰੀਏ ਮੇਰੀ।
ਤੇਰੀ ਛੇਮੀਂ ਕੌਲ ਐ, ਨਹੀਂ ਤੇਰੇ ਨਾਲ ਤਾਂ ਹਜੇ ਮੇਰੀ ਇਕ ਕੌਲ ਰਹਿ, ਕੌਲ ਚੱਲ ਰੀ ਐ ਤੇਰੇ ਨਾਲ ਮੇਰੀ।
ਅੱਛਾ, ਠੀਕ ਆ- ਠੀਕ ਆ, ਆਹ ਜਿਹੜੀਆਂ ਉਹ ਦੂਜੀਆਂ ਕਰੀਆਂ ਉਹ ਕਿਹਦੇ ਨਾਲ ਕਰ ਲਿਆਂ।
ਇੱਕ ਤਾਂ ਮੈਂ ਮਿੰਦਰ ਦੇ ਫੋਨ ਕਰੀ ਦੀ ਓ
ਸਿਮਰਨ ਦਾ ਵੀ ਕਰਵਾਤਾ ਮੈਂ ਜੌਇੱਨ, ਅੱਛਾ ਸਿਮਰਨ ਦਾ ਜੁਆਇਨ ਕਰਵਾ ਤਾਂ ਮੈਂ ਜਦੋਂ ਉਹਦਾ ਫੈਰ ਗਿਆ ਫਿਰ ਮੈਂ ਤੈਨੂੰ ਉਹਦਾ ਨੰਬਰ ਵੀ ਦੇ ਦੂਂਗੀ ਫਿਰਰ ਉਹਦੇ ਨੰਬਰ ਤੇ ਕੋਲ ਕਰ ਲੀਂ।
ਮੇਰੇ ਮੈਂ ਉਸ ਪਤੇ ਦੂਜੇ ਫੋਨ ਪਤੇਂ ਕਰੀ ਜਿਹੜਾ ਸਾਡੇ ਘਰੇ ਪਿਆ ਫੋਣ। ਤੇ ਪਰ ਉਹਦੇ ਉੱਤੇ ਗੱਲ ਨੀ ਹੋਈ ਮੈਂ ਬਸ ਮਿਸ ਕਾਲ ਮਾਰ ਕੇ ਦੇਖਤੀ ਵੀ ਐਪ ਵੀ ਚੱਲ ਰਿਹਾ ਕਿ ਨਹੀਂ?
ਐ ਵੀ ਕੁ ਐ ਵੀ
ਨਈਂ ਚੱਲ ਜਾਂਦਾ ਐਵੇਂ ਵੀ।
ਨਈਂ ਮਤਲਬ ਜੀਰੋ ਜੀਰੋ ਆ ਰਿਆ ਤਾ।
ਫੇਰ ਉਹ ਤਾਂ ਤੇ ਰਿਜੈਕਟ ਹੋ ਗਈ ਨਾ ਕੋਲ, ਟਾਸਕ ਪੂਰਾ ਹੋ ਗਿਆ ਰਿਜੈਕਟ ਹੋ ਗੀ। ਉਹਦੀ ਕੋਈ ਪੇਮੈਂਟ ਨੀ ਆਏਗੀ।
ਉਸ ਕੀ ਪੇਮੈਂਟ ਦਾ ਚੱਕਰ ਨਈਂ ਏਂ ਮੇਰੇ ਤਿੰਨ ਮੇਰੇ ਤਿੰਨ ਤਿੰਨ ਕੌਲਾਂ ਰਿਜੈਕਟ ਹੋ ਗਈਆਂ।
ਚੱਲ ਹੁਣ ਸੋਚ ਸਮਝ ਕੇ ਕਰੀਂ। ਤੇ ਜੇ ਕੋਈ ਕਰਦਾ ਨਾ ਫੋਨ ਸਾਹਮਣੇ ਤੇ ਉਹਦਾ ਚੱਕ ਵੀ ਲਿਆ ਕਰ।
ਕੋਈ ਕਰ ਨੀ ਰਿਹਾ ਹੁਣ ਤੇਰੀ ਭੈਣ ਨੂੰ ਉਡੀਕ ਰਹੀ ਤੀ ਪੰਜ ਦੱਸ ਮਿੰਟ, ਚੱਲੋ ਤੂੰ ਵਿਚਾਰੀ ਕਾ ਫੋਨ ਨੀ ਆਇਆ ਮਾਂ ਕਦੋਂ ਤੱਕ ਵੇਟ ਕਰਨਾ ਫਿਰ ਮੈਂ ਤੈਨੂੰ ਮੈਸੇਜ ਕਰਤਾ ਮ ਕੌਲ ਈ ਨੀ ਕਰਦੀ ਵੀ ਕਿੱਧਰ ਵਾੱਗੀ?
ਉਹ ਉਹਦਾ ਨਾ ਉਹੀ ਆ ਉਹਦਾ ਨੰਬਰ ਨੀ ਲੱਗ ਰਿਆ ਹੈਗਾ, ਤਾਂ ਕਰਕੇ ਔਖਾ ਹੋ ਗਿਆ।
ਨਹੀਂ ਮੈਂ ਔਨਲਾਈਨ ਬੈਠੀ ਤੀ ਹੁਣ ਮੇਰੀ ਕੋਲ ਕੰਪਲੀਟ ਹੋ ਗੀ। ਫਿਰ ਮੈਂ ਮਾਂ ਉਹ ਕੋਲ ਕਰੂ ਹੁਣ ਉਹਦੀ ਬਾਰੀ ਤੀ।
ਓਦੀ ਵਾਰੀ ਤਾਂ ਹੈਗੀ ਤੀ ਜਦੋਂ ਉਹਨੇ ਤੇਰਾ ਨੰਬਰ ਭਰਿਆ, ਤਾਂ ਉਹਦੇ ਤੇ ਨਾ ਲਿਖਿਆ ਆ ਗਿਆ ਕੁਸ਼ ਵੀ ਕਾਂਟ ਕੌਲ ਅੰਡਰ ਸਟੂਡ ਐਵੇਂ ਕੁਛ ਲਿਖਿਆ ਆ ਗਿਆ ਸੀਗਾ।
ਫਿਰ ਮੈਂ ਤੈਨੂੰ ਪੰਜ ਦਸ ਮਿੰਟ ਵੇਟ ਕਰੀ। ਫੇਰ ਮੈਂ ਤੇਨੂੰ ਕੋਲ ਮੈਸੇਜ ਕਰਤਾ ਮੈਂ ਮਾਂ ਕੁੜੀ ਕੋਲ ਨੀ ਕਰ ਰਹੀ ਮੈ ਕਿੱਥੇ ਵਾੱਗੀ? ਹੁਣ ਕਿਉਂਕਿ ਅਗਲੀ ਨੇ ਜੇ ਮੇਰੀ ਹੈਲਪ ਕਰੀਏ ਤਾਂ ਮੈਂ ਵੀ ਤਾਂ ਕਰੂੰਗੀ ਬਈ। ਮਤਲਬੀ ਥੋੜੀ ਨਾ, ਐ ਤਾਂ ਬਹ
ਹਾਂ ਈਂ ਹੁੰਦਾ।
ਇੰਟੈਲੀਜੈਂਟ ਆ।
ਆਓ ਮੈਨੂੰ ਪਤਾ ਤੇਰਾ ਇਨਟੈਲੀਜੈਂਟ।
ਸਮਝਦਾਰ ਆਂ।
ਬਾਲੀ਼ਓ ਸਮਝਦਾਰ ਆਂ ਮੇਰੇ ਨਾਲੋ ਵੱਧ ਆਂ।
ਹੋਰ ਹੋਨੂੰ ਮੈਂ ਵਿਚਾਰੀ ਨੂੰ ਵੇਟ ਕਰ ਰਈਂ ਆਂ ਮੈਂ ਹੁਣ ਕੌਲ ਕਰੂਂ ਕੋਲ ਉੱਪਰ ਕੁੱਝ ਸੋਈ ਨਾ ਹੋਵੇ।
ਹੂੰ, ਮੇਰੀ ਭੂਆ ਦੀ ਕੁੜੀ ਨੂੰ ਮੇਰੀ ਭੂਆ ਦੀ ਕੁੜੀ ਨੂੰ ਵੀ ਪੇਮੈਂਟ ਆਗੀ।
ਅੱਛਾ।
ਹੂੰ, ਤੇਨੂੰ ਨੀ। ਤੇਂਨੂੰ ਨੀ ਆਈ ਜਿਦੇ ਨਾਲ ਮੈਂ ਗੱਲ ਕਰਵਾਈਏ ਇਹਨੂੰ ਨੀ ਇੱਕ ਜਿਹੜੀ ਹੋਰ ਆ ਉਹਨੂੰ ਆ ਗੀ।
ਇਹ ਪੇਮੇਂਟ ਚੱਕਰ ਇੱਕ ਵਾਰ ਟਾਸਕ ਦਾ ਪੂਰਾ ਹੋਜੇ।
ਹਾਂ, ਯਾਰ ਨਹੀਂ ਤਾਂ ਦਾ ਕੋਈ ਚੱਕਰ ਨੀ ਹੈਗਾ ਯਾਰ ਪੇਮੇਂਟ ਨਾਲ ਹੀ ਟਾਸਕ ਆ ਸੱਚੀ ਦੱਸਾਂ।
ਮੈਂ ਚੱਕਰ ਮੈਂ ਟਾਸਕ ਨੂੰ ਦੇਖਦੀ ਆਂ ਪੇਮੈਂਟ ਤਾਂ ਕਰਕੇ ਜੇ ਮੈਂ ਟਰਾਏ ਟ੍ਰੁਏ ਕਰਿਆ ਹੋਵੇਗਾ।
ਯਾਰ ਪਤਾ ਕੀ ਆ ਹੁਣ ਮੈਂ ਜਿਵੇਂ ਤੂੰ ਤੈਨੇ ਮੇਰੇ ਉੱਤੇ ਵਿਸ਼ਵਾਸ ਕਰ ਲਿਆ ਹਨਾ ਤੂੰ ਤਾਂ ਜੁਆਇਨ ਹੋਗੀ। ਹੁਣ ਜੇ ਕਿਸੇ ਹੋਰ ਨੂੰ ਦੱਸਦੇ ਅਗਲਾ ਵਿਸ਼ਵਾਸ ਹੀ ਨੀ ਕਰਦਾ ਇਸ ਚੀਜ਼ ਦਾ।
ਹੋਰ ਨਾ ਵੀ ਮੇਰੀ ਭੈ ਭੈਣਾਂ ਨੂੰ ਕਹਿੰਣੇ ਮੇਰੇ ਨਾਲ ਕਰਾਓ ਮੈਂ ਮੇਰੇ ਨਾਲ ਮੈਂ ਮੇਰੇ ਨਾਲ ਗੱਲੇ ਕਰ ਲੋ। ਫਿਰ ਉਹ ਕਹਿੰਦੇ
ਫੋਮ ਤਾਂ ਭਰਵਾ ਦਿੰਦੀ ਉਹਨਾਂ ਦਾ।
ਉਹ ਤਾਂ ਕਰ ਲਿਆ ਓ ਤਾਂ ਹੈਗੀਆਂ ਨੇ ਇੱਕ ਨੇ ਤਾਂ ਕਰ ਲਿਆ, ਇੱਕ ਨੂੰ ਤਾਂ ਹਜੇ ਇੱਕ ਕੌਲ ਵੀ ਕਰ ਲਈ ਮੇਨੇ।
ਹੂ
ਹਾਂ ਉਹ ਦੱਸ ਪੇਪਰਾਂ ਦੀ ਤਿਆਰੀਆਂ ਕਰਦੀਆਂ ਨੇ ਨਾ ਆਪਦੀਆਂ, ਤਾਂ ਉਹਨਾਂ ਕੋਲ ਟਾਈਮ ਨੀ ਹੁੰਦਾ ਇਸ ਚੀਜ਼ਾਂ ਖਾਤਰ,
ਹਾਂ ਇਹ ਤਾਂ ਹੈ।
ਪਰਮਾਤਮਕ ਤੋ ਘਟੋ ਘੱਟ ਮੇਰਾ ਟਾਸਕ ਤੋ ਤਾ ਕਰੀ ਉਹ ਮੇਰੇ ਟਾਸਕ ਕੱਤ ਰਹੇ, ਚੱਕ ਰਹੀਆਂ ਨੇ ਐਪ । ਕਰੀ ਮੈਨੂੰ ਤੇਰੀਆਂ ਤੋਂ ਛੇ ਪੂਰੀਆਂ ਕਰਵਾਈਏ, ਬਮਾਨ ਵੀ ਮਨੇ ਫਿਰ ਕਰ ਲਾਂਗੇ ਆਪਦੀਆਂ, ਜੇ ਮੈਂ ਜਾ ਫ੍ਰੀ ਹੋ ਗਈ ਆਂ।
ਠੀਕ ਆ ਠੀਕ ਆ, ਫੇਰ ਐਵੇ ਹੁੰਦਾ ਹੋਰ ਕੀ।
ਹਾਂ, ਫੇਰ ਬਾਕੀ ਕਹਿ ਰਹੀ ਕਹਿ ਜਿਵੇਂ ਮ ਤੇ ਨਾ ਹੋਈਆਂ, ਫੇਰ ਡਲੀਟ ਡਲੂਟ ਹੋ ਸਕਦਾ
ਨਹੀਂ ਡਿਲੀਟ ਕਿਵੇਂ, ਡਿਲੀਟ ਕਿਵੇਂ, ਉਹਦਾ ਮਰਜ਼ੀ ਆ ਜੇ ਨਹੀਂ ਕਰਨਾ, ਜੇ ਨਹੀਂ ਕਰਨਾ ਆਪਣਾ ਡਿਲੀਟ ਕਰ ਦੋ ਅਕਾਊਂਟ, ਡਿਲੀਟ ਕਰਕੇ ਫੇਰ ਐ। ਡਿਲੀਟ ਕਰ ਦੋ ਹੋਰ ਕੀ। ਠੀਕ ਹੈ ਜੀ ਓਕੇ।
ਓਕੇ।
ਬਾਏ।
ਹਾਂ